ਹੈਲੋ,
ਜੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ, ਦੀਦੀ ਹੋਰ ਕੀ ਹਾਲ ਆ।
ਵਧੀਆ ਜੀ ਤੁਸੀਂ ਸੁਣਾਓ ਤੁਸੀਂ ਕਿੱਦਾਂ ਹੋ ਘਰ ਸਾਰੇ ਕਿੱਦਾਂ ਨੇ।
ਹਾਂਜੀ ਸਭ ਵਧੀਆ-ਵਧੀਆ ਤੁਸੀਂ ਸੁਣਾਓ।
ਆਪਣੇ ਵੀ ਘਰ ਸਾਰੇ ਵਧੀਆ ਬਾਬਾ ਜੀ ਦੀ ਮੇਰ ਆ।
ਮੰਮੀ ਪਾਪਾ ਤੁਹਾਡੇ,
ਸਾਰੇ ਠੀਕ-ਠਾਕ ਨੇ, ਸਾਰੇ ਵਧੀਆ, ਮੰਮੀ ਵੀ ਠੀਕ ਨੇ, ਪਾਪਾ ਵੀ ਠੀਕ ਨੇ, ਭੈਣਾਂ ਵੀ ਠੀਕ ਨੇ,
ਅੱਛਾ, ਕੀ ਕਰਦੇ ਸੀ ਤੁਸੀਂ?
ਅਸੀਂ ਬੈਠੇ ਸੀਗੇ, ਸਾਡੀ ਇੱਕ ਭੈਣ ਆਈ ਸੀਗੀ, ਛੁੱਟੀਆਂ ਚ, ਉਹ ਗਈ ਆ, ਹੁਣ ਹਜ਼ੂਰ ਸਾਹਿਬ ਗਈ ਸੀ,
ਅੱਛਾ।
ਉੱਥੋਂ ਦਰਸ਼ਨ ਕਰਕੇ ਆਊ, ਤੇ ਫੇਰ ਅਸੀਂ ਵੀ ਜਾਣਾ, ਊਨਾਂ ਨਾਲ ਨਾ।
ਅੱਛਾ-ਅੱਛਾ ਤੁਸੀਂ ਜਾਣਾ ਵ?
ਹੋਰ ਸੁਣਾਉ,
ਬਸ ਹਾਂਜੀ ਖਾ ਲਈ, ਤੁਸੀਂ ਖਾ ਲਈ ਹੈ?
ਹਾਂਜੀ ਮੈਂ ਅੱਜ ਮਿੱਸੇ ਪਰੌਂਠੇ ਬਣਾਏ ਸੀਗੇ, ਨਾਲ ਮੱਖਣ ਤੇ ਨਾਲ ਦਹੀਂ।
ਅੱਛਾ, ਮਿਸੀਆਂ ਰੋਟੀ
ਹਾਂਜੀ-ਹਾਂਜੀ
ਅੱਛਾ ਕੀ-ਕੀ ਪਾਇਆ ਸੀ?
ਮੈਂ ਉਹਦੇ 'ਚ ਪਿਆਜ਼ ਬਰੀਕ-ਬਰੀਕ ਕੱਟ ਕੇ ਪਾਉਂਦੇ ਹਾਂ, ਤੇ ਹਰੀ ਮਿਰਚ ਬਰੀਕ ਪਾਉਂਦੀ ਹਾਂ।
ਹ
ਬਾਕੀ ਧਨਾ ਮਸਾਲਾ ਹੋ ਗਿਆ ਹੈ ਨਾ, ਜਿਵੇਂ ਲੂਣ ਹਲਦੀ? ਇਹ ਸਾਰਾ ਮਿਕਸ ਕਰਕੇ ਅੱਜਵੈਨ, ਜੀਰਾ-ਜੀਰੇ ਦਾ ਪਾਊਡਰ ਹੁੰਦਾ, ਜਿਹੜਾ ਉਹ
ਅੱਛਾ।
ਹਾਂਜੀ, ਤੁਸੀਂ ਕੀ ਬਣਾਇਆ ਸੀ?
ਆਪਾਂ ਆਲੂ ਮਟਰ ਬਣਾਏ ਸੀ, ਤੇ ਸਵੇਰੇ ਬੱਚਿਆਂ ਨੂੰ ਟਿਫਿਨ ਵਿੱਚ ਆਪਾਂ, ਚਿਪਸ ਬਣਾ ਕੇ ਦਿੱਤੇ ਸੀ।
ਅੱਛਾ ਅੱਛਾ
ਹਾਂਜੀ। ਉਹ ਫੇਰ ਜਿੱਦਾਂ ਗ੍ਰੇਵੀ ਵਾਲੀ ਸਬਜ਼ੀ ਹੋਵੇ, ਉਹ ਲੈ ਕੇ ਨਹੀਂ ਜਾਂਦੇ। ਸੁੱਕੀ ਸਬਜ਼ੀ ਲੈ ਕੇ ਜਾਂਦੇ ਨੇ ਟਿਫਿਨ ਵਿੱਚ।
ਉਹਨਾਂ ਨੂੰ ਸੁੱਕੀ ਵਧੀਆ ਲੱਗਦੀ ਹੋਣੀ ਹੈ, ਜਾਂ ਤਾਂ ਹੋਰ ਤਾਂ ਨਹੀਂ ਲੈ ਕੇ ਜਾਂਦੇ ਵੀ ਤਰੀ ਤੂਰੀ ਗਿਰ ਜਾਂਦੀ ਹੈਠੇ।
ਹਾਂਜੀ ਹੋਰ ਸੁਣਾਓ
ਉਹ ਵਧੀਆ, ਤੁਸੀਂ ਦੱਸੋ ਆਪਣੇ ਬਾਰੇ
ਹਾਂਜੀ, ਕੁਛ ਨਹੀਂ, ਕਰਨਾ ਕੀ ਆ ਗਰਮੀ ਬੜੀ ਆ
ਔਹ ਪੰਜਾਬ ਸਾਈਡ ਔ ਨਾ, ਪੰਜਾਬ ਸਾਈਡ ਤਾਂ ਗਰਮੀ ਐ, ਮੀਂਹ ਦਾ ਪਤਾ ਨੀ ਹੈਗਾ ਉੱਥੇ
ਹੂ, ਨਹੀਂ-ਨਹੀਂ ਮੀਂਹ ਤੇ ਪੈਂਦੇ ਨੇ, ਫੇਰ ਗਰਮੀ ਬੜੀ ਹੋ ਜਾਂਦੀ ਹੈ।
ਅੱਛਾ
ਹੂ ਹਜ਼ੂਰ ਸਾਹਿਬ ਅਸੀਂ ਗਏ ਸੀ, ਵਿੱਚ ਜੀ
ਹੂ ਹੂ
ਉੱਥੇ ਬੜਾ ਵਧੀਆ ਮੌਸਮ ਸੀ।
ਉਹ ਫੇਰ ਹਜ਼ੂਰ ਸਾਹਿਬ ਸਾਡੇ ਨਾਲ ਹੀ ਆ ਇੱਥੇ, ਮਹਾਰਾਸ਼ਟਰ ਚ' ਤੇ ਬਾਕੀ ਉਹ ਇੱਥੇ ਮੌਸਮ ਸਾਡੇ ਇੱਥੇ ਵੀ ਮੀਂਹ ਮੂੰਹ ਪੈਣ ਲੱਗ ਗਏ ਤਾਂ ਬਹੁਤ ਠੰਡਾ-ਠੰਡਾ ਲੱਗਦਾ ਹੋ।
ਮੈਂ ਤੇ ਆਈ ਸੀ ਤੁਹਾਨੂੰ ਮਿਲਣ ਤੁਸੀ ਤੇ ਮਿਲੇ ਹੀ ਨਹੀ। ਕਾਲ ਵੀ ਕੀਤਾ ਸੀ ਤੁਹਾਨੂੰ ਤੁਸੀ ਪਤਾ ਨੀ ਮਾਸੀ ਘਰ ਗਏ ਸੀ ਸ਼ਾਇਦ
ਹਾਂਜੀ ਫਿਰ ਤੁਹਾਡਾ ਨੰਬਰ ਮੈਂ ਸੇਵ ਨਹੀਂ ਕੀਤਾ ਸੀਗਾ। ਤੇ ਮੈਂ ਫੇਰ ਨੋਨ ਨੰਬਰ ਜਲਦੀ ਚੱਕਦੀ ਨੀ ਤੇ ਕੋਲ ਬੇਕ ਕਰਦੀ ਨੀ ਗੀ। ਤੇ ਮੈਂ ਸੋਰ ਇਹ ਵੀ ਸੋਚਿਆ ਹੋਣਾ ਗਾ, ਵੀ ਮੈਂ ਬਾਅਦ ਚੋਂ' ਕਰਦੀ ਹਾਂ, ਬਹੁਤ ਜਣੇ ਐਵੇ ਕਹਿ ਦੇਣ ਤੇ ਫਿਰ ਮੈਂ ਭੁੱਲ ਗਈ ਸੀ।
ਤੁਹਾਡੇ ਗੁਆਂਢੀਆਂ ਨੇ ਦੱਸਿਆ ਸੀ। ਕਹਿੰਦੇ ਉਹਨਾਂ ਨੂੰ ਵੀ ਛੁੱਟੀਆਂ ਲੱਗੀਆਂ ਨੇ ਉਹ ਵੀ ਛੁੱਟੀਆਂ 'ਚ ਗਏ ਹੋਏ ਨੇ ਮੈਂ ਕਿਹਾ ਠੀਕ ਆ।
ਤੇ ਬਾਕੀ ਫੇਰ ਮੈਂ ਹੁਣ ਕੋਈ ਨਾ ਤੁਹਾਡਾ ਨੰਬਰ ਮਿਲ ਗਿਆ ਬਹੁਤ ਦਿਨਾਂ ਬਾਅਦ ਤੁਸੀਂ ਫੋਨ ਲਾਇਆ। ਤੁਸੀ ਸ਼ੁਕਰ ਫੋਨ ਮੇਰਾ ਨੰਬਰ ਸੀਗਾ ਤੁਹਾਡੇ ਕੋਲ ਹੈ ਹਨਾ। ਤੁਸੀ ਕਰ ਲਿਆ ਬਹੁ ਵਧੀਆ ਲੱਗਿਆ।
ਕਿ ਲੋਕ ਲੱਗਿਆ ਹੋਇਆ ਸੀ ਤੁਹਾਡੇ ਘਰ
ਕਦੋਂ ਦੀ ਗੱਲ
ਇਹ ਹੋ ਗਏ ਪੰਦਰਾਂ ਕੁ ਦਿਨ ਹੋ ਗਏ ਨੇ।
ਅੱਛਾ ਜੀ ਆ ਕਿ ਗਏ ਹੋ ਮਤਲਬ ਕਿ
ਹਾਂਜੀ ਆ ਕੇ ਗਏ ਹਾਂ ਆਪਾਂ ਕਿ ਚੱਲ ਆਏ ਹ ਤੇ ਮਿਲ ਕੇ ਜਾਂਦੇ ਆਂ।
ਤੇ ਤੁਹਾਡੇ ਕੋਲ ਮੇਰਾ ਨੰਬਰ ਸੀ ਤੁਸੀਂ ਫੋਨ ਲਾ ਲੈਂਦੇ ਮੈਨੂੰ
ਉਹ ਨੋਟ ਰੀਚੇਬਲ ਹੁੰਦਾ ਪਿਆ ਸੀ ਫੋਨ
ਅੱਛਾ ਜੀ ਕੋਈ ਗੱਲ ਨੀ। ਫੇਰ ਅਸੀ ਆਵਾਂਗੇ ਤੁਸੀਂ ਫੇਰ ਆਓਗੇ ਨਾ ਜ਼ਰੂਰ ਆਇਓ ਹੁਣ
ਏ ਕਹਿੰਦੇ ਮਿਲਣਾ ਵਾ
ਅੱਛਾ ਜੀ ਕੋਈ ਨੀ ਤੁਸ ਤੇ ਹੁਣ ਨੰਬਰ ਮੇਰਾ ਤੁਹਾਡਾ ਮੈਂ ਸੇਵ ਕਰਦੀ ਹਾਂ ਆਇਓ ਜਰੂਰ ਕੇ ਜਾਇਓ ਫੇਰ ਆਪਾਂ ਇਕੱਠੇ ਜਾਵਾਂਗੇ।
ਇਹ ਤੇ ਜਦੋਂ ਦੇ ਆਏ ਨੇ ਬੱਚੇ ਇਹਨਾਂ ਦਾ ਦਿਲ ਨੀ ਲੱਗਦਾ ਪਿਆ ਹਜ਼ੂਰ ਸਾਹਿਬ ਤੋਂ
ਅੱਛਾ
ਹਾਂਜੀ ਸਕੂਲ ਜਾਣ ਨੂੰ ਵੀ ਤਿਆਰ ਨਹੀਂ ਸੀਗੇ।
ਅੱਛਾ ਫੇਰ ਤੁਸੀਂ ਇੱਕ ਕੰਮ ਕਰੋ ਹਨਾ ਤੁਸੀ ਤੁਸੀ ਵੀ ਜੇ ਬੱਚਿਆਂ ਦਾ ਦਿਲ ਹੀ ਇੱਥੇ ਲੱਗਦਾ ਤੇ ਫੇਰ ਤੁਸੀ ਵੀ ਮਤਲਬ ਇੱਥੇ ਹੀ ਸ਼ਿਫਟ ਹੋ ਜੋ।
ਸ਼ਿਫਟਿੰਗ ਦਾ ਤਾਂ ਵੇਖੋ ਮੁਸ਼ਕਿਲ ਆ।
ਕਿਉਂ
ਨਹੀਂ ਹੈਗੀ ਆ ਕੋਈ ਪ੍ਰੋਬਲਮਸ ਨੇ ਬੱਚੇ ਪੜ੍ਹ ਨੇ ਜਦੋਂ ਤੱਕ ਇਹਨਾਂ ਦੀ ਪੜ੍ਹਾਈ ਪੂਰੀ ਨੀ ਹੁੰਦੀ ਬੱਚਿਆਂ ਦਾ ਬੇਸ ਨਹੀਂ ਬੰਦਾ ਏਦਾਂ
ਹੂੰ-ਹੂੰ
ਫਿਰ ਏਦਾਂ ਸਾਰਾ ਮਹਾਰਾਸ਼ਟਰ ਦੀ ਪੜ੍ਹਾਈ ਹੋਰ ਆ ਪੰਜਾਬ ਦੀ ਹੋਰ ਆ।
ਤੇ ਮਹਾਰਾਸ਼ਟਰ ਦੀ ਵੀ ਬਹੁ ਵਧੀਆ ਸਾਡੇ
ਹਾਂਜੀ ਵਧੀਆ ਤਾਂ ਹੈਗੀ ਆ ਬੜੀ ਵਧੀਆ
ਹੂੰ
ਪਰ ਪਤਾ ਕੀ ਆ। ਜਿੱਦਾਂ ਬੇਸ ਜਾ ਖਰਾਬ ਹੋ ਜਾਂਦਾ ਬੱਚਿਆਂ ਦਾ ਹੁਣ ਸ਼ੁਰੂ ਤੋਂ ਈ ਇੱਥੇ ਬੜੇ ਨੇ।
ਹੂੰ-ਹੂੰ ਕੋਈ ਨੀ ਹੁਣ ਫੇਰ ਹੁਣ ਤਾਂ ਬੜੇ -ਬੜੇ ਹੋਣੇ ਆ ਹੁਣ ਰਹਿ ਗਏ ਹੋਣੇ ਇਹਨਾਂ ਦੇ ਇੱਕ ਅੱਧਾ ਸਾਲ
ਹਾਂਜੀ ਦੋ ਸਾਲ ਹੈਗੇ ਨੇ ਅਜੇ
ਅੱਛਾ ਕਿਦੇ ਕੁੜੀ ਦੇ ਤੁਹਾਡੀ
ਹਾਂਜੀ ਮੁੰਡੇ ਦੇ ਤਾਂ ਕਾਫੀ ਸਾਲ ਨੇ ਉਹ ਤਾਂ ਹਜੇ ਫਸਟ ਵਿੱਚ ਹੀ ਆ।
ਤੇ ਫਿਰ ਅੱਛਾ ਫਿਰ ਤਾਂ ਉਹ ਕੋਈ ਗੱਲ ਨਹੀਂ ਜੇ ਕੁੜੀ ਦੇ ਦੋ ਸਾਲ ਨੇ। ਫੇਿਰ ਮੁੰਡੇ ਨੂੰ ਤਾਂ ਇੱਥੇ ਹੀ ਕਰ ਸਕਦੇ ਹੋ ਜਜੇ ਬਹੁਤ ਛੋਟਾ ਨਾ
ਹਾਂਜੀ ਹਾਂਜੀ ਹਾਂਜੀ ਉਹ ਤੇ ਕਰ ਸਕਦਾ ਕਵਰ
ਹਮ ਹਮ ਹਮ
ਹਮ ਵੇਖਦੇ ਹ ਨਾ
ਅੱਛਾ ਜੀ
ਹੋਰ ਸੁਣਾਓ
ਮੈਂ ਵਧੀਆ ਤੁਸੀਂ ਉੱਥੇ ਗਏ ਸੀਗੇ ਹਜ਼ੂਰ ਸਾਹਿਬ ਅਤੇ ਸ਼ਾਇਦ ਤੁਸੀਂ ਮੈਨੂੰ ਕੋਲ ਕਰ ਦਿੰਦੇ ਨਾ ਤਾਂ ਮੈਂ
ਮੈਂ ਤੁਹਾਨੂੰ ਦੱਸਦੀ ਤੇ ਮ ਹਾਂ ਤੁਸੀਂ ਗੱਲ ਹੀ ਨਹੀਂੀ ਸੁਣਦੇ
ਨਹੀਂ ਨਾ ਤੁਸੀਂ ਹਣ ਇੱਕ ਤੁਸੀਂ ਆਏ ਹੋ ਮੈਂ ਮ ਹ ਨੋਟਰੀ ਚਬਲ ਇੱਕ ਵਾਰ ਫੋਨ ਹੋ ਗ ਦੂਜੇ ਦਿਨ ਤਾਂ ਲੱਗਣਾ ਹੀ ਸੀਗਾ
ਨਹੀਂ ਫੇਿਰ ਮੈਂ ਲਾਇਆ ਹੀ ਨਹੀਂ ਮੈਂ ਕਿਹਾ ਸ਼ਾਇਦ ਗੱਲ ਕਰਕੇ ਨਹੀਂ ਖੁਸ਼ ਹੈਗੇ
ਹੈਂ
ਮੈਂ ਕਿਹਾ ਸ਼ਾਇਦ ਗੱਲ ਕਰਕੇ ਨਹੀਂੀ ਖੁਸ਼ ਹੈਗੀ ਪਹਿਲਲਾ ਰਿੰਗ ਗਈ ਸੀ ਅੱਛਾ ਅੱਛਾ ਠੀਕ ਨਹੀਂ ਨਹੀਂ ਮੈਨੂੰ ਮੈਨੂੰ ਵੀ ਇਏਦਾਂ ਲੱਗਿਆ ਮੈਂ ਏਦਾਂ ਦਾ ਸੁਭਾਅ ਤਾਂ ਹੈ ਨੀ ਪਤਾ ਨੀ ਕਿਉਂ
ਉਹ ਤੁਸੀਂ ਗੱਲਾਂ ਹੀ ਦਿਲੋ ਮਨਾਓਗੇ ਇਏਦਾਂ ਦਾ ਕੋਈ ਕਰ
ਨਹੀਂ ਨਹੀਂ ਜੀ ਦਿਲੋਂ ਨੀ ਜੀ ਏਦਾਂ ਨਾ ਕਵੋ ਭੈਣ ਜੀ
ਤੇ ਤੁਸੀਂ ਫਿਰ ਐਵੇਂ ਕਹਿ ਤਾ ਸਾਡਾ ਦਿਲ ਤ ਏਦਾਂ ਨਾ ਕਰੋ
ਨਾ
ਹੋਣਗੇ ਕਈ ਦਿਨਾਂ ਦਾ ਦਿੱ ਲਈ
ਨਾ ਮੈਂ ਤੁਹਾਨੂੰ ਦੱਸਦੀ ਤੇ ਪ ਹ ਮੈਂ ਬਾਹਰ ਤੱਕ ਮਤਲਬ ਘਰ ਦੇ ਤੁਹਾਡੇ ਗੇਟ ਤਾਂ ਜਾ ਕੇ ਫਿਰ ਤੁਹਾਡੇ ਗੁਆਂਢੀਆਂ ਨੇ ਦੱਸਿਆ ਉਹ ਵੀ ਛੁੱਟੀਆਂ ਚ ਗਏ ਹੋਏ ਨੇ
ਅੱਛਾ ਨਹੀਂ ਅਸੀਂ ਫੇਿਰ ਆ ਗਏ ਹਾਂ ਕੱਲ ਤੇ ਅਸੀਂ
ਭੈਣ ਨਾਲ ਗਏ ਸੀਗੇ ਕਿਤੇ
ਅਸੀਂ ਕੱਲ ਆ ਗਏ ਹ ਹਾਂਜੀ ਅਸੀਂ ਗਏ ਸੀਗੇ ਥੋੜਾ ਜਿਹਾ ਬਾਹਰ ਘੁੰਮਣ ਨੂੰ ਮਾਸੀ ਦੇ ਘਰ ਸਾਡਾ ਨੇੜੇ ਹੀ ਆ ਕਦੀ ਦੂਰ ਨੀ ਆ
ਅੱਛਾ ਅੱਛਾ
ਹਾਂਜੀ ਇੱਥੇ ਨੇੜੇ ਆ ਗਏ ਹਾਂ ਅਸੀਂ ਕਦੋਂ ਹੁੰਦੇ
ਹਾਂ
ਪਹਿਲੇ ਆ ਗਈ ਪਰਸੋਂ ਗਏ ਸੀ ਗੱਲ ਆ ਗਈ
ਜਿਹੜਾ ਮੁੰਢਾ ਉਹ ਆ ਕੇ ਜਿੱਦ ਕਰਤਾ ਪਿਆ ਸੀ
ਅੱਛਾ
ਹਾਂਜੀ ਉਹ ਕਹਿੰਦਾ ਸੀ ਕਹਿੰਦਾ ਜਾਣਾ ਵਾ ਉਹਨਾਂ ਨੂੰ ਮਿਲਣਾ ਵਾ
ਉਹਦਾ ਦਿਲ ਨਹੀਂੀ ਲੱਗਦਾ ਹੋਦਾ ਹਨਾ
ਹਾਂਜੀ ਨਹੀਂ ਲੱਗਦਾ ਉਦਾ ਆ ਕੇ ਸਗੋਂ ਹੀ ਦਿਲ ਨੀ ਲੱਗਿਆ
ਅੱਛਾ
ਹਮ ਉਹ ਨਾਲੇ ਬੱਚਿਆਂ ਨੂੰ ਜਿੱਦਾਂ ਸਕੂਲ ਤੋਂ ਛੁਟਕਾਰਾ ਮਿਲਿਆ ਸੀ ਥੋੜੇ ਟਾਈਮ ਲਈ ਪੜ੍ਹਾਈਆਂ ਦਾ ਬਰਡਨ ਹੀ ਸੀਗਾ
ਹਮ ਹਮ ਹਮ
ਉਹਨਾਂ ਨੂੰ ਏਦਾਂ ਵਾ ਨਾਲੇ ਉੱਥੇ ਕਾਫੀ ਉਹਦੇ ਫਰੈਂਡਸ ਬਣ ਗਏ ਸੀ
ਅੱਛਾ ਜੀ ਹਾਂ ਹਾਂ ਇਹ ਤੇ ਬ ਨਾਲ ਫੇਰ ਇਹ ਹੁੰਦਾ ਨਾ ਖੇਡਿਆ ਖੁਡਿਆ ਤੇ ਇਹ ਹੁੰਦਾ ਵੀ ਉੱਥੇ ਹੀ ਜਾਮ ਹੁਣ
ਹਾਂਜੀ ਉਹਨਾਂ ਦਾ ਖੇਡਦਾ ਰਿਹਾ ਹੁਣ ਏਦਾਂ ਸਕੂਲ ਜਾਂਦਾ ਸਵੇਰੇ ਸੱਤ ਵਜੇ ਉੱਠ ਕੇ ਸਾਢੇ ਬਾਰਾਂ ਵਜੇ ਸਕੂਲ ਤੋਂ ਘਰ ਆ ਕੇ ਬਸ ਰੋਟੀ ਰੂਟੀ ਖਾ ਕੇ ਫਿਰ ਥੋੜਾ ਟਾਈਮ ਰੈਸਟ ਫਿਰ ਉਸ ਤੋਂ ਬਾਅਦ ਨਾਲ ਦੀ ਟਿਊਸ਼ਨ ਬੱਚਿਆਂ ਨੂੰ ਟਾਈਮ ਹੀ ਨਹੀਂ ਮਿਲਦਾ
ਹਾਂ ਫਿਰ ਥੋੜਾ ਬਹੁਤਾ ਤਾਂ ਇਹਨਾਂ ਨੂੰ ਦੁਪਹਿਰੇ ਰੇਸਟ ਚਾਹੀਦੀ ਆ ਥ ਕੇ ਆਉਂਦੇ ਫਿਰ ਟਿਊਸ਼ਨ ਟਿਊਸ਼ਨ ਤੋਂ ਫਿਰ ਘਰ ਸਾਰਾ ਦਿਨ ਇਹਨਾਂ ਦਾ ਬੱਚੇ ਥੱਕ ਕੇ ਜਾਂਦੇ ਨੇ
ਹਾਂਜੀ ਹਾਂਜੀ ਉਹੀ
ਤੇ ਸੌਂਦੇ ਨੀ ਰੈਸਟ ਵਾਸਤੇ ਵੀ ਟਾਈਮ ਨੀ ਹੁੰਦਾ ਇਹਨਾਂ ਨੂੰ
ਨਹੀਂ ਨਹੀਂ ਸੌਦੇ ਤਾਂ ਹੈਗੇ ਨੇ ਪਰ ਦੁਪਹਿਰੇ ਘੱਟ ਹੀ ਫੇਰ ਸੌਂ ਕੇ ਖੁਸ਼ ਨੇ ਅੱਜ ਅੱਜ ਫਸਟ ਹੀ ਡੇ ਗਿਆ ਵਾ ਛੁੱਟੀਆਂ ਤੋਂ ਬਾਅਦ ਕਿੰਨੇ ਦਿਨ ਮਿਸ ਹੋ ਗਏ ਨੇ ਉਹਦੇ ਸਕੂਲ ਗਿਆ ਨੀ ਸੀ
ਹੁਣ ਹੁਣ ਇੱਥੇ ਕਿੰਨੇ ਦਿਨਾਂ ਬਾਅਦ ਆਏ ਹੋ ਫੇਰ ਉਹਦਾ ਜੀਅ ਲੱਗ
ਹਾਂਜੀ ਨਾਲੇ ਇੱਕ ਮੌਸਮ ਬੜਾ ਵਧੀਆ ਸੀ ਇੱਧਰ ਆ ਕੇ ਫਿਰ ਤਾਂ ਬੱਚਿਆਂ ਦਾ ਦਿਲ ਹੀ ਲੱਗਦਾ ਗਰਮੀ ਬੜੀ ਆ ਬਹੁਤ ਜ਼ਿਆਦਾ ਹੀ ਗਰਮੀ ਏ
ਉਹ ਮੀਂਹ ਥੋੜਾ ਜਿਹਾ ਪੈਂਦਾ ਨਾ ਫੇਰ ਗਰਮੀ ਹੋ ਜਾਂਦੀ ਹੈ ਜ ਤਾਂ ਮੀਂਹ ਵਧੀਆ ਪਵੇ ਜ਼ਿਆਦਾ ਪਵੇ ਤਾਂ ਫਿਰ ਮੌਸਮ ਠੰਡਾ ਹੋ ਜਾ
ਮੈਂ ਆਪੇ ਮੇਰਾ ਆਪਣਾ ਦਿਲ ਹੀ ਕਰਦਾ ਸੀ ਕਿਤੇ ਨਿਕਲਣ ਨੂੰ ਬਾਹਰ
ਧਰਤੀ ਹਾਂ ਫੇਰ ਕੋਈ ਨੀ ਉਹ ਧਰਤੀ ਏਡੀ ਤਪੀ ਹੋਵੇ ਏਡਾ ਜਾ ਮ ਸੋਵੇ ਫਿਰ ਗਰਮ ਹੁੰਦਾ ਵਾ
ਹੂੰ ਨਹੀਂ ਹੁਣ ਤੇ ਆਪਾਂ ਜਿੰਨੇ ਦਿਨ ਰਹੇ ਹਾਂ ਅਸੀਂ ਸਗੋਂ ਕਹਿੰਦੇ ਸੀ ਉੱਥੇ ਬਾਹਰ ਜਾਣ ਲਈ ਵੀ ਮੀਂਹ ਹਟੇ ਮੀਂਹ ਬੰਦ ਨਹੀਂ ਹੁੰਦਾ ਪਰ ਜਦੋਂ ਇਧਰ ਆਇਆ ਏਦਾਂ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਮੀਂਹ ਪਾ ਦੇ
ਐਵੇਂ ਹੁੰਦਾ ਵਾ
ਹਾਂਜੀ
ਜਦੋਂ ਗਰਮੀ ਲੱਗਦੀ ਐ ਤਾਂ ਠੰਡ ਵੱਲ ਨੂੰ ਆ ਜਦੋਂ ਠੰਡ ਲੱਗਦੀ ਤਾਂ ਗਰਮੀ
ਉੱਥੇ ਇੰਨੀ ਸੋਹਣੀ ਹਵਾ ਠੰਡੀਆਂ ਹਵਾਵਾਂ ਬੜਾ ਵਧੀਆ ਮੌਸਮ ਤੁਮ ਸੀਗਾ
ਸਾਡੇ ਮਹਾਰਾਸ਼ਟਰ ਚ ਭਾਈ ਏਦਾਂ ਹੀ ਆ
ਹਾਂਜੀ ਉਹੀ ਇੱਕ ਤਾਂ ਯਾਦ ਵੀ ਬੜਾ ਕਰਦੇ ਨੇ ਬੱਚੇ ਤੁਹਾਨੂੰ ਉਦੋਂ ਦਾ ਨਾ ਤੁਸੀਂ ਮਿਲੇ ਹੋ ਵਾਸ ਤਾਂ ਕੋਈ ਨੀ ਹੁਣ ਨੈਕਸਟ ਟਾਈਮ ਆਵਾਂਗੇ ਫੇਰ ਮਿਲਾਂਗੇ ਆਪਾਂ
ਕੋਈ ਨੀ ਹਾਂਜੀ ਆਇਓ ਜਰੂਰ ਇਕੱਠੇ ਜਾਵਾਂਗੇ ਆਪਾਂ ਕਿਤੇ ਗੁਰਦੁਆਰੇ ਜਾਂ ਘੁੰਮਣ ਨੂੰ ਹਨਾ
ਹੂੰ ਮੈਂ ਤੇ ਜਦੋਂ ਆਈ ਸੀ ਮੈਨੂੰ ਤੁਹਾਡੇ ਹੱਥ ਦੀ ਚਾਹ ਹੀ ਬੜੀ ਵਧੀਆ ਲੱਗਦੀ ਸੀ
ਕੋਈ ਨੀ ਫੇਰ ਚਾ ਹਾਂ ਚਾਹ ਬਣਾ ਲਵਾਂਗੇ ਆਪਾਂ ਤੁਹਾਨੂੰ ਫੇਰ ਜਿੰਨਾ ਟਾਈਮ ਰਉਗੇ ਘੜੀ ਘੜੀ ਬਣਾ ਕੇ ਦਿਆ ਕਰੋ
ਨਹੀਂ ਨਹੀਂ ਵਾਰ ਨਹੀਂ ਇਕੱਲਾ ਦੋ ਟਾਈਮ ਹੀ ਮੈਂ ਪੀਂਦੀ ਹਾਂ ਜ਼ਿਆਦਾ ਟਾਈਮ ਨੀ ਬਸ ਮੈਂ ਦੋ ਟਾਈਮ ਮੈਨੂੰ ਏਦਾਂ ਟੈਮ ਟੂ ਟਾਈਮ ਮਿਲਦੀ ਰਵੇ ਚਾ
ਅੱਛਾ ਹਾਂਜੀ ਕੋਈ ਨੀ ਤੁਹਾਨੂੰ ਪਸ਼ਾਣ ਸਾਡੀ ਦੀ ਚਾਹ ਵਧੀਆ ਲੱਗਦੀ ਹੈ ਨਾ ਕੋਈ ਨੀ ਤੁਸੀਂ ਮੈਨੂੰ ਕਹਿ ਦਿਓ ਤੇ ਇੱਕ ਦਿਨ ਉੱਥੇ ਆ ਕੇ ਬਣਾ ਦੂੰ ਤੁਸੀਂ ਆਉਦੇ ਹੋ ਉੱਥੇ ਆਜਈ ਠੀਕ ਆ ਭੈਣ ਜ ਠੀਕ ਆ ਜੀ ਮੈਂ ਰੱਖਦੀ ਹਾਂ ਥੋੜਾ ਜਿਹਾ ਕੰਮ ਆ ਸ ਕਰਦਾਂਗੇ ਮੈਂ ਸੇਵ ਕਰਦੀ ਸਤਿ ਸ੍ਰੀ ਅਕਾਲ ਜੀ
ਹਾਂਜੀ ਓਕੇ
ਹਮ ਸਤਿ ਸ਼੍ਰੀ ਅਕਾਲ